ਹੈਲੋ
ਹਾਂਜੀ ਹੈਲੋ ਸਤਿ ਸ਼੍ਰੀ ਅਕਾਲ
ਹੈਲੋ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ
ਹਾਂਜੀ ਵਧੀਆ ਆਪਣੀ ਸੁਣਾਓ
ਹਾਂਜੀ ਵਧੀਆ ਜੀ। ਹੋਰ ਨਾਸ਼ਤਾ ਵਗੈਰਾ ਹੋ ਗਿਆ ਜੀ ਹਾਂਜੀ।
ਹਾਂਜੀ।
ਬਸ ਬੈਠੇ ਜ ਹਾਂਜੀ ਹਾਂਜੀ।
ਹਮ।
ਹ।
ਹੋ ਸਵੇਰੇ ਕਿੰਨੇ ਜੁੜਦੇ ਹੋ।
ਹਾਂਜੀ।
ਮੈਂ ਕਿਹਾ ਸਵੇਰੇ ਕਿੰਨੇ ਵਜੇ ਉੜ ਜਾਂਦੇ ਹੋ।
ਆਹੀ ਪੰਜ ਛੇ ਵਜੇ ਉੱਠ ਜਾ ਮ।
ਅੱਛਾ ਚੱਲ ਵਧੀਆ ਫ ਪਾਠ ਕਰਦੇ ਹੋ ਹਾਂਜੀ।
ਭਾਈ ਇਸ਼ਨਾਨ ਕਰਕੇ ਗੁਰਦੁਆਰੇ ਇੱਕ ਪਾਠ ਕਰੇ ਜਪਜੀ ਸਾਹਿਬ ਜੀ ਦਾ ਫਿਰ
ਹਾਂ ਚਲੋ ਚਲੋ ਬਹੁਤ ਵਧੀਆ। ਪੜ ਕਰਨਾ ਬੜਾ ਜ਼ਰੂਰੀ ਹੈਗਾ।
ਓ ਤਾਂ ਹੈ। ਜ਼ਿੰਦਗੀ ਇੱਕ ਹਿੱਸਾ ਹੀ ਹੈ।
ਬਿਲਕੁਲ ਜੀ।
ਹਾਂਜੀ।
ਹੋਰ ਘਰ ਦੇ ਸਾਰੇ ਕਰਦੇ ਨੇ ਪਾਠ।
ਹਾਂਜੀ ਕਰਦਣ।
ਧੰਨਵਾਦ ਜੀ ਗਨੇ।
ਮੰਮੀ ਵਗੈਰਾ ਕਰਦੇ ਨੇ ਡੈਡੀ ਵਗੈਰਾ ਨੂੰ ਟੈਮ ਨੀ ਮਿਲਦਾ।
ਹਮ ਨਹੀਂ ਟੈਮ ਦਾ ਤਾਂ ਐਵੇਂ ਕਹਿਣਾ ਨੀ ਚਾਹੀਦਾ। ਟੈਮ ਨੀ ਮਿਲਦਾ ਟੈਮ ਤੇ ਘਟਨਾ ਪੈਂਦਾ। ਟਾਈਮ ਦਾ ਕੀ ਹੈ ਬੰਦਾ ਚਲਦਾ ਫਿਰਦੇ ਕਰ ਲਏ ਪਾਠ ਹੈਨੀ।
ਉਹ ਤਾਂ ਹੈ ਬਈ ਹੁੰਦਾ ਨਾ ਕਿਸੇ ਨੂੰ ਕੋਈ ਕੰਮ ਵਾਲਾ ਹੁੰਦਾ ਆ ਤੇ ਫੇਿਰ ਉਹ ਨੀ ਕਰ ਪਾਉਂਦੇ। ਹ।
ਹਮ। ਨਹੀਂ ਇਹਵੇਂ ਨਾ ਇੱਕ ਹੈਗਾ ਸੀ ਅਹ ਗੁਰੂ ਮਹਾਰਾਜ ਜੀ ਕੋਲ ਆਇਆ ਇੱਕ। ਰਾਜਾ ਆ ਤੇ ਮਹਾਰਾਜ ਜੀ ਨੇ ਕਿਹਾ ਵੀ ਬਕੀ ਆਪਨਾ ਤੂੰ ਬਈ ਕਹਿੰਦਾ ਇੱਕ ਹੁਕਮ ਕਰੋ। ਬਈ ਮੈਂ ਜਿਹੜਾ ਵੀ ਤੁਹਾਡਾ ਕੰਮ ਰੁਕਿਆ ਮੈਂ ਕੰਮ ਕਰਾ ਦਾਂਗਾ ਤੁਹਾਡਾ ਤੇ ਕਹਦਾ। ਮੇਰੀ ਮੇ ਮੇਰੀ ਬੜੀ ਚਲਦੀ ਹੈਗੀ ਹੈ। ਤੇ ਉਹਨਾਂ ਨੇ ਕਿਹਾ ਬਈ ਤੂੰ ਨਾਮ ਜਪਣਾ ਕਹਿੰਦਾ ਮੇਰੇ ਕੋਲ ਤਾਂ ਟੈਮ ਹੀ ਨੀ ਹੈ। ਨਾਮ ਜਪਣ ਦਾ ਮੈਨ ਤਾਂ ਕੰਮ ਹੀ ਬੜੇ ਹੈਗੇ ਨੇ ਮੈਨੂੰ ਤਾਂ ਕੰਮ ਹੀ ਬੜੇ ਹੈਗੇ ਨੇ। ਤੇ ਕਹਿੰਦੇ ਨਾਮ ਜਪਣ ਦਾ ਟਾਈਮ ਨੀ ਹੈਗਾ ਕਹਿੰਦੇ ਬਿਲਕੁਲ ਟਾਈਮ ਨੀ ਹੈ ਕਹਿੰਦੇ। ਤੇ ਆਪਣਾ ਕਹਿੰਦੇ ਵੀ ਬਿਲਕੁਲ ਵੀ ਟਾਈਮ ਨੀ ਹੈ। ਕਹਿੰਦੇ ਚਲੋ ਜਦੋਂ ਤੁਰਦੇ ਫਿਰਦੇ ਕਰ ਲਿਆ ਕਰੋ।
ਹਾਂਜੀ।
ਠੀਕ ਹੈ ਨਾ ਵੀ ਕਰ ਲਿਆ ਕਰੋ ਪੰਜ ਮਿੰਟ ਵਾਸਤੇ। ਕਢ ਲਿਆ ਕਰੋ ਪੰਜ ਮਿੰਟ ਹੌਲੀ ਹੌਲੀ ਕਰਦੇ ਕਰਦੇ ਜ਼ਰੂਰ ਨਾਮ ਜਪਿਆ ਕਰੋ ਨਾਮ ਹੀ। ਇਹ ਸਾਡੇ ਨੇ ਜਿਹੜੇ ਅੰਦਰ ਜਿਹੜੇ ਪਾਪ ਕੱਟਣੇ ਹੈਗੇ ਨੇ। ਜਿਹੜੇ ਸਾਡੇ ਕੋਲ ਪਾਪ ਹੋ ਜਾਂਦੇ ਨੇ ਹਨਾ ਉਹਨੇ ਸਾਡੇ ਕਰਮ ਸਾੜਨੇ ਹੈਗੇ ਜਿਹੜੇ ਗੱਲ ਦੱਸ ਗਰਮ ਕੀਤੇ ਨੀ ਗ਼ਲਤ। ਕੰਮ ਕੀਤੇ ਨੇ ਜਿਹੜੇ ਵੀ ਜੋ ਵੀ ਹੋ ਜਾਂਦਾ ਸਾਡੇ ਕੋਲ।
ਹਾਂਜੀ।
ਹਾਂ।
ਸਹੀ ਗੱਲ ਹੈ ਬਸ ਗੁਰਬਣੀ। ਵਧੀਆ ਚੀਜ਼ ਹੈ ਗੁਰਬਾਣੀ ਕਰਨੀ ਚਾਹੀਦੀ ਸਮਝਣੀ ਚਾਹੀਦੀ ਹੈ। ਕੀ ਗੁਰੂ ਮਹਾਰਾਜ ਜੀ ਨੇ ਕੀ ਦਿੱਤਾ ਆ ਕੀ ਲਿਖਿਆ ਦਾ ਆ ਸਿੱਖਿਆ ਲੈਣੀ ਚਾਹੀਦੀ ਹੈ ਉਹਨਾਂ ਵਿੱਚੋਂ
ਹੋਰ ਕੀ
ਹਾਂਜੀ
ਹੋਰ ਸ਼ਾਮ ਵੇਲੇ ਵੀ ਕਰਦੇ ਹੋ ਪਾਠ
ਹਾਂਜੀ ਸ਼ਾਮ ਵੇਲੇ ਵੀ ਘਰ ਲਿਆਉਂਦਾ ਅਸੀਂ ਤੇ ਟਿਊਸ਼ਨ ਜਾਣ ਦਾ ਟਾਈਮ ਹੁੰਦਾ
ਹੂੰ
ਫਿਰ ਵੀ ਕਰ ਲੈਂਦੇ ਆ ਜਿਵੇਂ ਕਿਵੇਂ
ਹਾਂ ਸ਼ਾਮੀ ਸਾਡੇ ਛੇ ਸੱਤ ਹਾਂ ਚੱਲਦੇ ਫਿਰਦੇ ਮੂਲ ਮੰਤਰ ਕਰ ਲਿਆ ਕਰੋ ਤੇ ਆਪਣਾ ਚਲਦੇ ਫਿਰਦੇ ਮਨ ਮੰਤਰ ਤੇ ਸ਼ਾਮੀ ਜਿਵੇਂ ਆਉਂਦੇ ਹੋ ਟਿਊਸ਼ਨ ਤੋਂ ਆਉਂਦੇ ਹੋ ਨਾ ਟਿਊਸ਼ਨ ਤੋਂ ਤੇ ਆਹ ਕਿ ਦਸ ਮਿੰਟ ਸਾਰੇ ਲੱਗਦੇ ਨੇ ਰਾਜ ਸਾਹਿਬ ਦਾ ਪਾਠ ਕਰ ਲਿਆ
ਹਾਂਜੀ ਉਹ ਤਾਂ ਨਹੀਂ ਰਾਸਮ ਤਾਂ ਵੈਸੇ ਪੂਰੇ ਤੀਹ ਮਿੰਟ ਲੱਗਦੇ ਨੇ ਅੱਧਾ ਘੰਟਾ ਜਪਜੀ ਸਾਹਿਬ ਨੂੰ ਪੰਦਰਾਂ ਮਿੰਟ ਲੱਗਦੇ ਨੇ ਉਹ ਫਿਰ ਪਤਾ ਕਿਵੇਂ ਦੱਸ ਮਿੰਟ ਲੱਗਦੇ ਨੇ ਉਹ ਫਿਰ ਸਾਰੇ ਫੱਟ ਫਟਾਫਟ ਕਰਦੇ ਇਹਨਾ ਨਾ ਸਮਝ ਨਾ ਨਾ ਕੁਛ ਬਸ ਲੈਣ ਪੜ੍ਹੀ ਚਲੋ ਲੈਣ ਪੜ੍ਹੀ ਬੰਦਾ ਆਰਾਮ ਚ ਕਰੇ ਨਾ ਹੱਸ ਪਈ ਬਿਲਕੁਲ ਸਮਝ ਕੇ ਆਰਾਮ ਜੀ ਹਾਂਜੀ ਫਿਰ ਪਾਠ ਕਰਨ ਦਾ ਕੀ ਫ਼ਾਇਦਾ ਆ ਤਾਂ ਵੀ ਦੱਸ ਮਿੰਟੇ ਹਾਂਜੀ ਉਹ ਤਾਂ ਹੈ ਕਰੋ ਆਰਾਮ ਜੀ ਕਰੋ ਭਾਵੇਂ ਅੱਧਾ ਘੰਟਾ ਘੰਟਾ ਲੱਗ ਜਾਏ ਪਰ ਸਮਝ ਕੇ ਕਰੋ ਧਿਆਨ ਨਾਲ ਹਾਂਜੀ ਕੁਛ ਪਾਠ ਕਰਨ ਦਾ ਕੋਈ ਫਾਇਦਾ ਤੇ ਆ ਹਾਂਜੀ
ਬਈ ਅਸੀਂ ਕਹਿੰਦੇ ਸਾਡਾ ਛੇ ਮਿੰਟ ਚ ਹੋ ਜੇ ਪਾਠ ਸਾਡਾ ਦਸ ਮਿੰਟ ਚ ਪਾਠ ਹੋ ਜੇ
ਬਾਣੀ ਪੜਨੀ ਆਮ ਨਾਲ ਪੜੋ ਹੈ ਨੀ ਸਮਝ ਕੇ ਪੜੋ ਹਾਂ ਤੁਹਾਡੀ ਗੱਲ ਵਧੀਆ ਹੈਗੀ ਹੈ ਤੁਸੀਂ ਪੰਦਰਾਂ ਮਿੰਟ ਲਗਾਉਦੇ ਹੋ ਜਪੁਜੀ ਸਾਹਿਬ ਦੇ ਪਾਠ ਨੂੰ ਠੀਕ ਬਹੁਤ ਵਧੀਆ ਗੱਲ ਹੈਗੀ ਹੈ ਤੇ ਰਾਏ ਸਾਹਿਬ ਦੇ ਪਾਠ ਨੂੰ ਕਿੰਨੀ ਦੇਰ ਲਗਾਉਂਦੇ ਹੋ ਫਿਰ ਤੁਸੀਂ
ਤੇ ਰਾਜ ਦੇ ਪਾਰਟ ਨੂੰ ਮੈਂਨੂੰ ਤਾਂ ਅੱਧਾ ਘੰਟਾ ਲੱਗ ਜਾਂਦਾ ਪੂਰਾ। ਮਿੰਟ ਹਾਂਜੀ, ਹਾਂਜੀ ਵੱਡੀ ਏ ਰਾਸ।
ਹਂ ਤੇ ਛੋਟੀ ਤੇ ਰਾਸ ਮਸੇ ਦਸ ਬਾਰਾਂ ਮਿੰਟ ਲੱਗਦੇ ਨੇ।
ਹਾਂਜੀ ਉਹ ਤਾਂ ਹੈ।
ਹਂ, ਕੀਰਤਨ ਸ ਵੇਲਾਂ ਵੀ ਕਰ ਲੈਂਦੇ ਔ।
ਹਾਂਜੀ ਕੀਰਤਨ ਸਹੇਲਾ ਵੀ
ਹਾਂ, ਰਾਤੀ ਆਪਣਾ ਕਹਿੰਦੇ ਨੇ ਬਈ ਕਰ ਕੇ ਸੋਣਾ ਚਾਈਦਾ।
ਕਰਨਾ ਚਾਈਦਾ ਪਾਠ, ਤੁਸੀਂ ਕਿਹੜਾ ਕਰ ਲੈਂਦੇ ਹੋ ਪਾਠ।
ਬਈ ਕਹਿੰਦੇ ਨੇ ਬਈ ਸੱਤ ਬਾਣੀਆਂ ਤਾਂ ਕਰਨੀਆਂ ਈ ਕਰਨੀਆਂ ਚਾਈਦੀਆਂ ਨੇ। ਸੱਤ ਬਾਣੀਆ ਹਾਂ ਇਹ ਪੰਜ ਤੇ ਪੰ ਪੰਜ ਬਾਣੀਆਂ ਹੋ ਗਈਆਂ ਜਿਵੇਂ ਜਪਜੀ ਸਾਹਿਬ, ਜਾਪ ਸਾਹਿਬ ਤ੍ਰੈ ਪ੍ਰਸ਼ਾਦ ਭਾਈ ਸਾਹਿਬ, ਆਨੰਦ ਸਾਹਿਬ ਹਨਾ ਇਹ ਪੰਜ ਬਾਣੀਆਂ ਹੋ ਗਈਆਂ। ਠੀਕ ਐ, ਉਸਦੇ ਇਲਾਵਾ ਤੁਸੀਂ ਹਾਂਜੀ ਫੇਰ ਤੁਸੀਂ ਸੁਖਮਨੀ ਸਾਹਿਬ ਦਾ ਕਰ ਲਓ। ਠੀਕ ਐ, ਛੇਵੀਂ ਬਾਣੀ ਹੋ ਗਈ ਤੇ ਸਤ ਅ ਨਈ ਪੰਜ ਤੇ ਛੇ ਠੀਕ। ਸਤਵੀ ਹੋ ਗੀ ਰੇ ਰਾਜ ਸਾਹਿਬ ਦਾ ਕਰ ਲਿਆ।
ਮੇਰੇ ਸਾਬ ਨਾਲ ਪਾਣੀ ਗਿਨਨੀ ਨੀ ਚਾਈਦੀ ਜਿੰਨੀ ਹੋ ਸਕੇ ਕਰੋ।
ਹਾਂ, ਬਸ ਬਿਲਕੁਲ ਬਿਲਕੁਲ।
ਕਰੋ, ਜਿਵੇਂ ਪੰਜ ਬਾਣੀਆਂ ਸੁਖਮਨੀ ਸਾਹਿਬ। ਦੁਪਹਿਰੇ ਫਿਰ ਸੁਖਮਨੀ ਸਾਹਿਬ ਜੀ ਦਾ ਕਰ ਲਉ, ਸੁਖਮਨੀ ਸਾਹਿਬ ਜੀ ਦਾ ਤੇ ਕਰਨਾ ਚਾਈਦਾ ਐ। ਭਾਵੇਂ ਤੁਸੀਂ ਪੰਜ ਬਾਣੀਆਂ ਦਾ ਨਾ ਕਰੋ, ਸੁਖਮਨੀ ਸਾਹਿਬ ਦਾ ਕਰ ਲਓ ਉਹ ਤਾ
ਹਾਂ, ਹਾਂ ਬਿਲਕੁਲ, ਬਿਲਕੁਲ।
ਉਹ ਤਾਂ ਹੈ ਫਾਲਤੂ ਟਾਈਮ, ਹਾਂਜੀ।
ਹਾਂ ਉਹ ਤਾਂ ਬਾਣੀ ਜਿੰਨੀ ਮਰਜ਼ੀ ਪੜੋ ਉਹ ਤਾਂ ਸਾਡੇ ਵਾਸਤੇ ਫਾਇਦਾ ਈ ਏ। ਠੀਕ ਐ ਨਾ ਕਹਿੰਦੇ ਕਈ ਕਹਿੰਦੇ ਨੇ ਬਾਣੀ ਪੜ੍ਹਨ ਨਾਲ ਵੀ ਸਾਨੂੰ ਤਾਂ ਦੁੱਖ ਆਣ ਲੱਗ ਜਾਂਦੇ ਨੇ। ਵੇਖੋ ਜਿਹੜਾ ਦੁੱਖ ਆਣਾ ਉਹ ਤੇ ਆਣਾ ਆਣਾ।
ਹਾਂਜੀ। ਉਹ ਬਾਣੀ ਪੜਨ ਨਾਲ ਨਾ ਉਹ ਦੁੱਖ ਅੱਗੇ ਆਂਦਾ ਵੇ ਬਈ ਸਾਡਾ ਦੁੱਖ ਕਟੀਨ ਵਾਲਾ ਹਉਂਦਾ ਐ ਨਾ। ਫੇਰ ਉਹ ਅੱਗੇ ਆਂਦਾ ਐ ਦੁੱਖ, ਉਹ ਦੁੱਖ ਫੇਰ ਹਟ ਜਾਂਦਾ ਆ ਅੱਗੇ ਆ ਕੇ, ਫੇਰ ਸਾਡਾ ਨਵਾਂ ਸ਼ੁਰੂ ਹੁੰਦਾ।
ਹਂ
ਇਸ ਲਈ ਕਹਿੰਦੇ ਬਾਣੀ ਪੜੋ ਹਾਂਜੀ ਬਾਣੀ ਨੀ ਪੜੋਗੇ ਉਹ ਦੁਖ ਫਿਰ ਡਬਲ ਹੋਜੇਗਾ।
ਹਾਂਜੀ ਉਹ ਤਾਂ ਹੈ, ਉਹ ਫਿਰ ਸਾਨੂੰ ਮਹਿਸੂਸ ਹੋਏਗਾ ਜਿਵੇਂ ਅਸੀਂ ਹੌਲੀ-ਹੌਲੀ ਅਸੀਂ ਬਾਣੀ ਪੜ੍ਹਨੀ ਸ਼ੁਰੂ ਕਰਾਂਗੇ ਨਾ ਸਾਡਾ ਦੁੱਖ ਕੱਟਣਾ ਸ਼ੁਰੂ ਹੋ ਜਾਏਗਾ। ਦੁੱਖ ਹੋਏਗਾ ਸਾਨੂੰ ਮਹਿਸੂਸ ਨ੍ਹੀਂ ਹੋਏਗਾ।
ਹਾਂਜੀ ਸਹੀ ਗੱਲ।
ਹਾਂ ਕਹਿੰਦੇ ਨੇ ਜੇ ਸੱਤ ਬਾਣੀ ਐ ਨਾ ਬਈ ਹਾਂ ਉਹ ਓ ਦਰਗਾਹ ਦੀ ਟਿਕਟ ਹੈਗੀ ਏ।
ਹਾਂਜੀ।
ਉਹ ਦਰਗਾਹ ਦੀ ਟਿਕਟ ਹੈਗੀ ਐ ਜਿਹਨੇ ਸੱਤ ਬਾਣੀਆਂ ਕਰਤੀਆਂ ਨਾ ਤੇ ਤੇ ਉਹਨੂੰ ਹੋਰ ਲੇਖਾ ਦੇਣ ਦੀ ਲੋੜ ਨੀ ਹੈਗੀ।
ਹਾਂਜੀ। ਅ
ਅਛਾ ਤੁਸੀਂ ਟਾਈਮ ਕੱਢੋ, ਭਾਵੇਂ ਸਕੂਲ ਜਾਂਦੇ ਹੋ ਸਟੱਡੀ ਕਰ ਰਹੇ ਹੋ ਤੁਸੀਂ ਜੋ ਵੀ ਕਰ ਰਹੇ ਹੋ। ਆਪਣਾ ਟਾਈਮ ਕੱਢੋ ਦਸ ਮਿੰਟ, ਪੰਦਰਾਂ ਮਿੰਟ ਚਲੋ ਨੀਂਹ ਵੀ ਨਿਕਲਦਾ ਤੁਹਾਡੇ ਕੋਲ, ਨੀਹ ਵੀ ਟਾਈਮ ਹੇਗਾ ਆਪਣਾ ਤੁਰਦੇ ਫਿਰਦੇ ਜਿੱਧਰ ਵੀ ਜਾ ਰਹੇ ਹੋ ਆਪਣੇ ਅੰਦਰ ਮੂਲ ਮੰਤਰ ਚੱਲਦਾ ਰਹਿਣ ਦੋ, ਹਨਾ ਹੋਰ ਕੀ।
ਜਿਵੇਂ ਵੇਖਲਓ ਕਈ ਮਤਲਬ ਹੁਉਂਦੇ ਨੇ ਜੋ ਗੁਰਦੁਆਰੇ ਨੀ ਜਾਂਦੇ ਮਤਲਬ ਕੋਈ ਪਾਠ ਨਹੀ ਕਰਦੇ ਫੇਰ ਉਹ ਦੋ ਟਾਈਮ ਗੁਰਦੁਆਰੇ ਵੀ ਜਾਵਣ ਨਾ, ਗੁਰਦੁਆਰੇ ਵੀ ਜਾਵਣ ਬਹੁਤ ਵਧੀਆ ਆ। ਜਾਓ ਗੁਰਦੁਆਰੇ ਵੀ ਜਾਓ, ਹਾਂਜੀ।
ਹਾਂ, ਚਲੋ ਜਿਹੜੇ ਗੁਰਦੁਆਰੇ ਨੀ ਜਾ ਸਕਦੇ ਕਾਰ ਬਹਿ ਕੇ ਕਰ ਲਓ।
ਹਾਂਜੀ, ਸਹੀ ਗੱਲ।
ਹੁੰ, ਹੋਰ ਕੀ ਕਾਰ ਬੈਹ ਕੇ ਪਾਠ ਕਰ ਲੋ।
ਹਾਂਜੀ।
ਬਾਕੀ ਚਲੋ ਵਧੀਆ ਕਰਦੇ ਓ, ਬਾਣੀ ਪੜਨੀ ਚਾਹੀਦੀ ਬਹੁਤ ਵਧੀਆ। ਫੇਰ ਵੀ ਆਪਣਾ ਕੋਸ਼ਿਸ਼ ਤਾਂ ਕਰਦੇ ਹੀ ਹੋ ਨਾ ਤੁਸੀਂ।
ਹਾਂਜੀ, ਸਹੀ ਗੱਲ ਕਈ ਬਾਣੀਆਂ ਨੇ ਗੁਰੂ ਸਾਹਿਬ ਦੀ ਕਈ ਬਾਣੀਆਂ ਨੇ ਕਰਨੀ ਚਾਹੀਦੀ ਐ, ਜਿਵੇਂ ਦਸਮ ਗ੍ਰੰਥ ਦੀ ਬਾਣੀ ਅਲੱਗ ਏ ਗੁਰੂ ਗ੍ਰੰਥ ਸਾਹਿਬ ਜੀ ਦੀ ਅਲੱਗ ਹੀ ਐ, ਜਿਵੇਂ ਕਿ ਦਸਮ ਗ੍ਰੰਥ ਦੇ ਜਾਪ ਸਾਹਿਬ ਹੋ ਗਏ ਔਰ ਅਕਾਲ ਜੀ ਕੀ ਉਸਤਤ ਬਹੁਤ ਬਾਣੀਆਂ ਨੇ। ਆਸਾ ਦੀ ਵਾਰ ਕਰਨੀ ਚਾਹੀਦੀ ਸਵੇਰੇ-ਸਵੇਰੇ, ਹਾਂਜੀ, ਉਹ ਵੀ ਸੁਖਮਨੀ ਸਾਹਿਬ ਹਾਂਜੀ, ਉਹ ਨੀ ਕਰਦੇ ਕੋਈ ਵੀ।
ਤੁਸੀਂ ਕਦ ਕੀਤੀ ਕਦੀ ਆਸ ਦੀ ਵਾਰ।
ਨਹੀਂ, ਮੈਂ ਤਾਂ ਇੱਕ ਵਾਰ ਪੜ੍ਹੀ ਸੀ ਫੇਰ ਉਸ ਤੋਂ ਬਾਦ ਨੀ ਪੜ ਪਾਇਆ ਵੀ ਉਸ ਤੋਂ ਬਾਅਦ ਫਿਰ ਪੰਜ ਬਾਣੀਆ ਸੁਖਮਨੀ ਸਾਹਿਬ।
ਅੱਛਾ।
ਫੇਰ ਨੀ ਕਰ ਪਾਯਾ, ਬੰਦਾ ਟਾਈਮ ਟੇਬਲ ਬਣ ਲੈਣਾ ਕਿ ਮੈਂ ਛੇ ਦਿਨ ਪੰਜ ਪਾਣੀਆਂ ਤੇ ਸੁਖਮਨੀ ਸਾਹਿਬ ਕਰਨਾ ਆ ਤੇ ਐਤਵਾਰ ਆਸਾ ਦੀ ਵਾਰ ਕਰ ਲੈਣਾ।
ਹਾਂ, ਅੱਛਾ-ਅੱਛਾ, ਇਹ ਵਧੀਆ ਹੈਗਾ ਵੇ ਬਿਲਕੁਲ। ਹਾਂ ਜੇ ਬੰ ਹਾਂ ਜੇ ਬੰਦਾ ਸੋਚ ਨਾ ਵੀ ਜੇ ਬੰਦਾ ਮਨ ਬਣਾ ਲੇ ਕਿ ਮੈਂ ਅੱਜ ਭਾਵੇਂ ਚੁ ਪਿਆਰਾ ਕਰਨਾ ਐ ਤੇ ਕਰਨਾ ਹੀ ਕਰਨਾ ਐ ਭਾਵੇਂ ਮੈਨੂੰ ਰਾਤ ਪੈ ਜੇ ਤੇ ਫੇਰ ਹੋ ਜੇਗਾ। ਤੁਸੀਂ ਸੰਕਲਪ ਲੈ ਲਓ ਕਿ ਮੈਂ ਅੱਜ ਇੰਨੇ ਛੇ ਮਾਲਾਂ ਕਰ ਕਰਨੀਆਂ ਨੇ ਜਾਂ ਤੇਰਹਾ ਮਾਲਾਂ ਕਰਨੀਆਂ ਨੇ ਉਹ ਆਟੋਮੈਟਿਕ ਹੋ ਜਾਣਗੀਆਂ। ਤੁਸੀਂ ਹੁਣ ਸੰਕਲਪ ਲਿੱਤਾ ਕਿ ਮੈਂ ਕਰਨਾ ਹੀ ਕਰਨਾ ਐ, ਆਪਣੇ ਮਨ ਨਾਲ ਸਮਝਾਓ ਵੀ ਹਾਂ ਮੈਂ ਇੰਨਾ ਕੰਮ ਪਾਠ ਕਰਨਾ ਹੀ ਕਰਨਾ ਹੈਗਾ।
ਹਾਂਜੀ, ਸਹੀ ਗੱਲ ਐ।
ਤੁਸੀਂ ਕੋਈ ਪਾਠ ਨੀ ਕਰ ਪਾ ਰਹੇ, ਚਲੋ ਤੁਸੀਂ ਮੋਬਾਇਲ ਜਿਵੇਂ ਗੁਰੂ ਸਾਹਿਬ ਦਾ ਪਾਠ ਹੈਗਾ ਵੇ। ਕਹਿੰਦੇ ਰੋਜ਼ ਦੋ ਅੰਕ ਕਰ ਲੋ। ਪੰਜ ਕਰਲੋ, ਇੱਕ ਕਰ ਲੋ ਕਰੋ ਸਹੀ ਜ਼ਰੂਰ। ਕਰੋ ਗੁਰੂ ਸਾਹਿਬ ਦਾ ਪਾਠ ਵੀ ਕਰੋ।
ਹਾਂਜੀ ਜਿਵੇਂ ਅੱਜ ਕੱਲ ਤੇ ਮਾਇਆ ਮੂੰਹ ਪਿੱਛੇ ਭਜਦੇ ਪਏ ਨੇ, ਇਹਦੇ
ਹਾਂ, ਬਸ ਬਸ ਉਹ ਕਹਿੰਦੇ ਮੈਂ ਵੀ ਕੰਮ ਕਰ ਕਰ ਲਾ ਉਹ ਵੀ ਕੰਮ ਕਰ ਲਾ ਜਿਹੜਾ ਕਰਨ ਆਏ ਆਂ ਉਹ ਅਸੀਂ ਕਰਦੇ ਨੀ ਹੈਗੇ।
ਹਾਂਜ
ਠੀਕ ਐ ਨਾ, ਪਰਮਾਤਮਾ ਨੇ ਕਿਹਾ ਤੂੰ ਨਾਮ ਜਪ। ਤੇਰੇ ਪਿੱਛੇ ਸਾਰੇ ਸੁੱਖ ਆਣਗੇ ਤੇ ਅਸੀਂ ਕਹਿੰਦੇ ਸਾਨੂੰ ਕੰਮ ਮਿਲੇ। ਸਾਨੂੰ ਕੰਮ ਮਿਲੇ, ਠੀਕ ਹੈ ਨਾ? ਜੇ ਅਸੀਂ ਰੱਬ ਨੂੰ ਫੜ ਲਾਂਗੇ ਨਾ ਨਾਮ ਜਪਣ ਲਾਂਗੇ ਤੇ ਸਾਰੇ ਸੁੱਖ ਸਾਡੇ ਪਿੱਛੇ ਆਪਣੇ ਆਪ ਹੀ ਆ ਜਾਣੇ ਨੇ।
ਹਾਂਜੀ, ਉਹਦੇ ਅੱਗੇ ਚੁੱਕ ਕੇ ਕਿਸੇ ਦੇ ਅੱਗੇ ਝੁੱਕਣ ਦੀ ਲੋੜ ਨੀ ਪੈਣੀ।
ਹਾਂ।
ਹਾਂਜੀ, ਇਹ ਤਾਂ ਆਸਾ ਦੀ ਵਾਰ ਵਿੱਚ ਵੀ ਬਾਣੀ ਵੀ ਕਹਿੰਦੀ ਹੈ। ਕਈ ਮਾਇਆ ਪਿੱਛੇ ਫਸਦੇ ਨੇ ਕੂੜ ਮਾਇਆ ਕੂੜ ਸਏਨਾ ਕੂੜ ਕੂੜ ਸੋਣ ਨਾ ਏ।
ਹਾਂ-ਹਾਂ, ਵਾਹ ਜੀ ਵਾਹ, ਪੜ੍ਹਦੇ ਹੋ ਤੁਸੀਂ। ਕਾਫੀ ਕੰਠ ਤੁਹਾਨੂੰ ਬਾਣੀ, ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ, ਹਨਾ?
ਹਾਂਜੀ, ਆਹੋ।
ਕੂੜ ਮੀਆਂ, ਕੂੜ ਬੀਵੀ ਹਾਂ ਬਸ ਸਭ ਕੁਛ ਵਖ ਜਿਹੜੀ ਚੀਜ਼ ਤੁਸੀਂ ਦੇਖਦੇ ਹ ਨਾ ਸਭ ਨਾ ਹੈ। ਦਸ ਮਿੰਟ ਹੋ ਗਏ ਨੇ ਹਾਂ, ਚਲੋ ਫਿਰ ਕਰਦੀ ਆ ਤੁਹਾਨੂੰ ਫੇਰ ਮੈਂ ਠੀਕ ਹੈ ਸਤ ਸ੍ਰੀ ਅਕਾਲ। ਸਸ